ਹੈਲੋ ਹਾਂਜੀ ਸਸ ਸ੍ਰੀ ਕਾਲ ਜੀ।
ਹਾਂਜੀ, ਸਸ ਸ੍ਰੀ ਕਾਲ ਜੀ। ਬਸ ਵਧੀਆ ਜੀ ਤੁਸੀਂ ਦੱਸੋ।
ਮੈਂ ਵੀ ਬਹੁਤ ਵਧੀਆ, ਬਸ ਕੱਲ ਮੈਂ ਤੁਹਾਨੂੰ ਦੇਖਿਆ ਸੀ ਬਾਜ਼ਾਰ ਚ।
ਅੱਛਾ-ਅੱਛਾ ਜੀ।
ਤੇ ਕੀ ਕਹਿੰਦੇ ਵੀ ਤੁਸੀਂ ਸੂਟ ਬੜਾ ਸੋਹਣਾ ਪਾਇਆ ਹੋਇਆ ਸੀ ਤੇ ਮੈਂ ਸੋਚਿਆ ਮੈਂ ਕਿਹਾ ਮੈਂ ਨਾ ਫੋਨ ਕਰਕੇ ਪੁੱਛ ਛਾਂਗੀ ਤੁਸੀਂ ਸੂਟ ਕਿੱਥੇ ਲੈ ਕੇ ਆਏ ਹੋ।
ਮੈਂ ਨਾ ਇੱਥੋਂ ਹੀ ਲਿਆ ਹ ਆਪਣੇ ਘਰ ਦੇ ਲਾਗੇ। ਦੁਕਾਨ ਹੈ ਸਾਡੇ ਸ਼ਹਿਰ ਚ ਓਥੋਂ ਲਿਆ ਮੈਂ ਇਹ ਸੂਟ। ਮੈਂ ਨਾ ਮੈਂ ਵੀ ਫੋਨ ਤੇ ਹੀ ਦੇਖਿਆ ਹਾਂ ਫਿਰ ਉਹ ਸੂਟ।
ਅੱਛਾ ਨੀ ਸੂਟ ਬੜਾ ਸ ਸੋਹਣਾ ਲਗਦਾ ਪਿਆ ਸੀ ਮੈਂ ਕਿਹਾ ਮੈਂ ਨਾ ਫੋਨ ਕਰਕੇ ਜ਼ਰੂਰ ਪੁੱਛਾਂਗੀ ਕਿ ਕਿੱਥੇ ਲੈ ਕੇ ਆਇਓ?
ਹਾਂਜੀ ਹਾਂ ਨਹੀ ਮੈਂ ਨਾ ਇੱਥੋਂ ਹੀ ਲਿਆ। ਮੈਨੂੰ ਵੀ ਹੋਰਾ ਨੂੰ ਵੀ ਪਸੰਦ ਆਇਆ ਉਹ ਸੂਟ ਮੈਂ ਬਾਏ ਕੀਤੇ ਮੈਂ ਕਿਹਾ ਫਿਰ ਮੈਂ ਦੁਕਾਨ ਦੱਸੀ ਉਹਨਾਂ ਨੂੰ ਮੈਂ ਕਿਹਾ ਤੁਸੀ ਓਥੇ ਜਾ ਕੇ ਲੈ ਆਵੋ।
ਹਾਂ ਕੋਈ ਨੀ ਤੁਸੀ ਮੈਨੂੰ ਨਾ ਵਟਸਐਪ ਤੇ ਲੋਕੇਸ਼ਨ ਚ ਭੇਜ ਦੇਨਾ ਉਹਨਾਂ ਦੀ। ਦੁਕਾਨ ਆਲਿਆਂ ਦੀ ਤੇ ਮੈਂ ਲੈਵਾਂਗੀ ਸੂਟ ਜਾ ਕੇ।
ਹਾਂਜੀ ਲੈ ਆਇਓ ਤੁਸੀ ਜ਼ਰੂਰ ਮੈਂ ਭੇਜਾਂਗੀ ਤੁਹਾਨੂੰ।
ਹਾਂ ਮੈਂ ਸੋਚਿਆ ਮੈਂ ਕਿਹਾ ਮੈਂ ਤੁਹਾਨੂੰ ਦੇਖਿਆ ਮੈਂ ਕਿਹਾ ਚਲ ਮੈਂ ਉਹਨਾਂ ਦਾ ਨੰਬਰ ਲੱਭਣੀ ਆ। ਤੇ ਮੈਨੂੰ ਨੰਬਰ ਲੱਭੇ ਨਾ। ਤੇ ਕੀ ਕਹਿੰਦੇ ਨੇ ਮੈਂ ਨਾ ਫੋਨ ਬਦਲਿਆ ਸੀ ਨਾ ਪਿੱਛੇ ਤੇ ਨਵਾਂ ਫੋਨ ਲੈ ਕੇ ਲਿਆ ਮੈਂ। ਤੇ, ਤੇ ਹੁਣ ਮੈਂ ਕਿਹਾ ਅੱਜ ਸਾਰੇ ਅੱਜ ਕੱਲ ਸਾਰੇ ਆਈਫੋਨ ਲੈ ਦੇ ਨੇ ਵੀ ਆਈਫੋਨ ਲੈਵਾ ਤੇ ਫਿਰ ਮੈਂ ਬਦਲਿਆ ਤੇ ਮੇਰਾ ਨੰਬਰ ਨਾ ਤੁਹਾਡਾ ਉਹਦੇ ਵਿੱਚ ਹੈਗਾ ਸੀ। ਤੇ ਮੈਂ ਫੇਰ ਉਹਦੇ ਵਿੱਚ ਨੰਬਰ ਦੇਖਿਆ ਤੇ ਮੈਨੂੰ ਮਿਲਿਆ ਫਿਰ ਮੈਂ ਤਾਂ ਫੋਨ ਕੀਤਾ। ਮੈਂ ਕਿਹਾ ਓ ਪੁੱਛੋ ਕੀ ਕਿੰਨੇ ਦਾ ਵੈ ਕਿੱਥੋਂ ਲਿਆ ਸੂਟ ਤੇ ਮੈਨੂੰ ਬੜਾ ਸੋਹਣਾ ਲੱਗਿਆ ਸੂਟ। ਤੁਸੀਂ ਯਾਦ ਨਾ ਮੈਨੂੰ ਭੇਜ ਦੇਣਾ।
ਹਾਂਜੀ-ਹਾਂਜੀ ਮੈਂ ਭੇਜ ਦਾਗੀ ਤੁਹਾਨੂੰ ਬ ਲੋਕੇਸ਼ਨ ਸੈਂਡ ਕਰਾਂਗੀ ਮੈਂ ਤੁਹਾਨੂੰ। ਤੇ ਫੇਰ ਤੁਸੀ ਜਾ ਕੇ ਲੈ ਆਇਓ ਮੈਂ ਕੱਲ ਗਈ ਆ ਤੇ ਮੈਂ ਕਿਹਾ ਚਲ ਗਈ ਹਾਂ ਮੈਂ ਬਾਜ਼ਾਰ ਹੀ ਮੈਨੂੰ ਸੂਟ ਪਸੰਦ ਆ ਗਿਆ ਮੈਂ ਫਿਰ ਲੈ ਕੇ ਲੈ ਹੀ ਲੈਂਨੀ ਆ ਮੈਂ।
ਅੱਛਾ-ਅੱਛਾ ਦੁਬਾਰਾ ਲੈ ਕੇ ਆਏ ਤੁਸੀ ਪਾਇਆ ਤੇ ਉਹਨੂੰ ਤੁਹਾਨੂੰ ਪਰਸੋਂ ਦੇਖਿਆ ਸੀ।
ਹਾਂਜੀ-ਹਾਂਜੀ ਮੈਂ ਉਹ ਜਿਹੜਾ ਪਰਸੋਂ ਦੇਖਿਆ ਹੈ ਨਾ ਤੁਸੀਂ ਉਹ ਪਹਿਲਾਂ ਲਿਆ ਹੈ ਮੈਂ ਉਸ ਤੋਂ ਬਾਅਦ ਇੱਕ ਹੋਰ ਲਿਆਈ ਆ।
ਅੱਛਾ ਹੋਰ ਘਰੇ ਕੀ ਚੱਲਦਾ ਸਾਰੇ?
ਬਸ ਬੈਠੇ ਆ ਕਰਨਾ ਕੇ ਹੈ ਗਰਮੀ ਹੋਈ ਹੈ। ਹਾਂਜੀ-ਹਾਂਜੀ ਆਈਆ ਹੋਈਆ ਛੁੱਟੀਆਂ ਨੇ ਨਾ ਹੋਰ ਤਾ ਜਾਣਾ ਦੇ ਹਤੀ ਬੋਹਤ-ਬੋਹਤ।
ਅੱਛਾ ਲਾਣਾ ਤੁਸੀਂ ਕੱਰ ਚੱਕਰ ਲਾ ਜਾਣਾ
ਕੋਈ ਨੀ ਆਵਾਂਗੀ ਬਸ ਟਾਈਮ ਜਾ ਨੀ ਲੱਗਦਾ ਕੁਛ ਗਰਮੀ ਬੋਤ
ਹਾਂ ਓ ਤੁਸੀਂ ਸੁਣਿਆ ਜੋ ਤੁਹਾਡੀ ਉਹ ਸਹੇਲੀ ਸਾਡੇ ਇਥੇ ਰਹਿੰਦੀ ਐਂ ਮੇਰੇ ਘਰ ਛੱਡ ਕੇ ਦੋ ਘਰ ਰਹੰਦੀ ਏ ਉਹ ਤੁਹਾਡੀ ਸਹੇਲੀ ਪੱਕੀ। ਉਹ ਇੱਕ ਬੇਹੋਸ਼ ਹੋ ਗਈ ਸੀ ਦੋ ਤਿੰਨ ਦਿਨ ਪੇਹਲਾਂ ਹਾਂ ਉ ਬੇਹੋਸ਼ ਹੋ ਗਈ
ਇਹ ਹੈ।
ਗਰਮੀ ਕਰਕੇ ਹੋਰ ਫੇਰ ਉਹਨੂੰ ਹੋਸਪਿਟਲ ਲੈ ਕੇ ਗੇ ਤੇ ਪਤਾ ਲੱਗਿਆ ਕਿ ਉਨੂੰ ਬਈ ਪਾਣੀ ਦੀ ਕਮੀ ਵੀ ਹੋ ਗਈ ਏ ਡੋਕਟਰ ਨੇ ਕਿਆ ਤੂੰ ਪਾਣੀ ਕਿਓ ਨੀ ਪੀਂਦੀ? ਹਾਂ, ਐਵੇਂ ਕੁਛ ਹਾਂ, ਹਾਂ ਐ ਹੀ ਡੀਹਾਈਡ੍ਰੇਸ਼ਨ ਤੇ ਉਹ ਹੋ ਗਿਆ ਸੀ। ਤੇ, ਫਿਰ ਲੈ ਫਿਰ ਮੈਂ ਕਿਹਾ ਅੱਛਾ, ਮੈਨੂੰ ਲੱਗਿਆ ਤੁਸੀਂ ਵੇਖਣ ਆਓਗੇ?
ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਦੀ ਆਵਾਂਗੀ ਕੋਈ ਨ ਦੇਖਣ ਪਰ ਇਹ ਗੱਲ ਏ। ਪਾਣੀ ਨੀ ਪੀਂਦੇ ਨਾ, ਅੱਜ ਕੱਲ੍ਹ ਦੇ ਬਿਲਕੁਲ ਵੀ ਖੁੱਲ੍ਹ ਕੇ ਪਾਣੀ ਨੀ ਪੀਂਦੇ।
ਓ ਤੇ ਇਨਾ ਬੋਲਿਆ, ਬੇਹੋਸ਼ ਹੋ ਗਈ ਤੇਰੇ ਅੱਖਾਂ ਚ ਅਸੀਂ ਪਾਣੀ ਵੀ ਪਾਇਆ ਕਿਂ ਮੈਂ ਬਾਹਰ ਹੀ ਖੜੀ ਸੀ ਤੇ ਮੈਂ ਕਿਹਾ ਚੱਲ ਚਲੀ ਜਾਂਦੀ ਹਾਂ, ਪਾਣੀ ਵੀ ਪਾਇਆ ਤੇ ਉਹਨੂੰ ਹੋਸ਼ ਨਹੀਂ ਆਇਆ ਫਿਰ ਹੋ ਫੇਰ ਤਾਂ ਲੈ ਕੇ ਗਏ ਤੇ ਚੈੱਕ ਕੀਤਾ ਇਹ ਤੇ ਡਰ ਗਏ ਸਾਰੇ, ਪਤਾ ਨੀ ਐਸਾ ਕੀ ਹੋ ਗਿਆ? ਫਿਰ ਬਾਅਦ ਚ ਪਤਾ ਲੱਗਿਆ ਕਿ ਉਹ ਕਹਿੰਦੇ ਨੇ ਪਾਣੀ ਦੀ ਕਮੀ, ਹੋਰ ਕੁਛ ਨਹੀਂ ਹੁਣ ਤੇ ਉਹਨਾਂ ਨੇ ਉਹ ਕਿਹਾ, ਓ ਆਰ ਐਸ ਨੀ ਹੁੰਦਾ।
ਹਾਂਜੀ, ਹਾਂਜੀ ਉਹ ਸਭ ਤੋਂ ਵਧੀਆ ਹੁੰਦਾ ਗਰਮੀ ਚ ਸਾਰਿਆਂ ਨੂੰ। ਦੇਣਾ ਚਾਹੀਦਾ। ਦੇਣਾ ਚਾਈਦਾ, ਅੱਜ ਕੱਲ੍ਹ ਬੋਤ ਗਰਮੀ ਹੋਈ ਆ। ਆਪ ਕਹੰਨੇ ਆਾਂ ਮੈਂ, ਸਕੂਲੋਂ ਮੇਰੇ ਨਿਆਣੇ ਆਂਦੇ ਨੇ ਮੈਂ ਤੇ ਓਨਾਂ ਨੂੰ ਏਹੀ ਚੀਜ਼ਾਂ ਦੇਨੀ ਆ ਬਈ, ਗਲੂਕੋਜ ਤਾ ਪਾਣੀ ਦੇ ਤਾ ਯਾ ਅੋ, ਆਰ, ਏਸ ਦਾ ਘੋਲ ਦੇਤਾ।
ਤਾਂਈ ਤਾਂ ਡਾਕਟਰ ਕਹੰਦੇ ਨੇ, ਤੁਸੀਂ ਕਰੋਂ ਬਾਰ ਨਿਕਲ ਕੇ ਜਾਂਦੇ ਹੋ ਨਾ ਤੇ ਤੂੱਪੇ ਜਿੰਨੀ ਵੀ ਜਾਂਦੇ ਤੁਸੀਂ
ਤੇ ਨਾਲ ਹੋਣਾ ਚਾਹੀਦਾ ਅੱਜ ਦੇ ਟਾਈਮ ਤੇ।
ਹਾਂ, ਉ ਕਹਿੰਦੇ ਸਵੇਰੇ ਪਾਣੀ ਦਾ ਭਰ ਕੇ ਗਿਲਾਸ ਨਿੰਬੂ ਪਾਣੀ ਪੀ ਕੇ ਜਾਓ ਕਿ ਨੋਰਮਲ ਪਾਣੀ, ਨਿੰਬੂ ਪਾਣੀ ਪੀਓ ਜਾਂ ਤੁਸੀਂ ਉ ਆਰ ਦਸਦੇ ਆ ਵਿਟਾਮਿਨ ਡੀ ਦਾ ਪਤਾ ਨੀ ਗੁਲੂ ਪੋਲਸੀ ਦਾ ਘੋਲ ਆਂਦਾ, ਓ ਪੀਆ ਕਰੋ ਮੈਂ ਕਿਆ ਹਾਂ, ਏ ਤਾ ਹੈ ਹੀ ਏ।
ਪੀਂਦੇ ਨੀ ਹੈ ਨਾ ਬਸ ਏਹੀ ਚੱਕਰ ਹੈ, ਪਰ ਹੈਨੀ ਪਤਾ ਬਾਹਰ ਅਗਰ ਬੰਦਾ ਬਜ਼ਾਰ ਵੀਚ ਜਾ ਰਿਆ ਨਾ ਤੇ ਉੱਥੇ ਵੀ ਪਾਣੀ ਨਾਲ ਲੈ ਕੇ ਜਾਓ ਆਪਣਾ।
ਹਾਂ, ਬਿਲਕੁਲ ਸਈ ਕਿਹਾ ਅੱਜ ਕੱਲ ਤਾਂ ਵੈਸੇ ਵੀ ਮੈਂ ਸੁਣਦੀ ਵੀ ਸੀ, ਖ਼ਬਰ ਵੇਖਦੀ ਵੀ ਸੀ ਦਿੱਲੀ ਚ ਕਿਹੰਦੇ ਬੜੀ ਗਰਮੀ ਤੋਨੂੰ ਪਤਾ ਦਿੱਲੀ ਚ ਫਿਰ ਸੰਖਿਆ ਵੀ ਤੇ ਕਿੰਨੀ ਏ, ਲੋਕੀ ਵੀ ਤੇ ਏੰਨਾ ਰਹਿੰਦਾ ਫਿਰ ਅੱਧੀ ਤੇ ਬੰਦਾ ਦਿੱਲੀ ਚ ਜੋਬ ਲੱਗਿਆ, ਫਿਰ ਇੰਨੀ ਇੰਨੀ ਜ਼ਾਦਾ ਉੱਥੇ ਆਬਾਦੀ ਹੈਗੀ ਏ। ਤੇ ਫੇਰ ਉੱਥੇ ਮੈਂ ਸੁਣਦੀ ਸੀ ਸਰਕਾਰ ਨੇ ਨਾ ਜਗ੍ਹਾ, ਜਗ੍ਹਾ ਤੇ ਕੈਂਪਰ ਲਾਏ ਹੋਏ ਨੇ। ਪੰਜ, ਪੰਜ ਛੇ, ਛੇ।
ਹਾਂਜੀ, ਅੱਜ ਕੱਲ ਜਗਾ ਜਗਾਾ ਰੱਖਦੇ ਨੇ ਇਹ। ਠੰਡੇ ਪਾਣੀ, ਦੇ ਰੱਖਦੇ ਨੇ ਔਰ ਅੱਜ ਕੱਲ ਲੋਕੀ ਜਗ੍ਹਾ, ਜਗਾ ਛਬੀਲਾਂ ਲਾਂਦੇ ਪੈਣੇ ਬਈ ਆਉਦੇ ਜਾਂਦੇ ਗਰਮੀ ਚ ਜਾਂਦੇ ਨੇ।
ਹਾਂ, ਹਾਂ ਸਾਡੇ ਇੱਥੇ ਤੇ ਬੜਾ ਹੈਗੀਆਂ ਚੀਜ਼ਾਂ ਤਾ ਪਰ ਜੈਵੇਂ ਅਸੀਂ ਰਾਜ ਸਾਨ ਵਾਲੇ ਏਰੀਆ ਚ ਜਾਂਨੇ ਓ ਉੱਥੇ ਬੜੀ ਪਾਣੀ ਦੀ ਕਮੀ, ਪਰ ਉੱਥੇ ਵੀ ਇੱਕ ਚੀਜ਼ ਏ ਹਾਂ, ਉੱਥੇ ਵੀ ਪਰ ਏ ਥੋੜੇ ਥੋੜੇ ਦੂਰ ਛੱਡ ਕੇ ਓਨਾਂ ਨੇ ਮਟਕੇ ਰੱਖੇ ਨੇ ਪਾਣੀ ਦੇ ਭਰ ਕਿਉਂਕਿ ਤੁਆਨੂੰ ਪਤਾ, ਉੱਥੇ ਰੇਗਿਸਤਾਨ ਦੀਆਂ ਸਾਰੀਆਂ ਹੀ ਹਵਾਵਾਂ ਤੇ ਤਾ ਓ ਆਂਦਾ ਕਿ ਰੇਤ ਰੇ, ਹਾਂ ਰੇਤ ਆਂਦੀ ਸਾਰੀ ਰੇਤ
ਚਲੋ ਰੇਗੀਿਸ ਤਾਨ ਚ ਪਾਣੀ ਦੀ ਕਮੀ ਏ ਸਾਡੇ ਇੱਥੇ ਤਾਂ ਪਾਣੀ ਦੀ ਕਮੀ ਨੀ ਏ ਫਿਰ ਵੀ ਲੋਕ ਪੀਂਦੇ ਨੀਂ।
ਇਹ ਗੱਲ ਤੁਸੀਂ ਸਹੀ ਕਹੀ ਏ ਬਿਲਕੁਲ, ਇਥੇ ਕਮੀ ਨੀ ਹੈ ਫਿਰ ਵੀ ਨੀ ਪੀਂਦੇ ਹੈ।
ਪਾਣੀ, ਪਾਣੀ ਨੀ ਪੀਂਦੇ ਏ ਨੀ ਸੋਚਦੇ ਸਾਡੇ ਅੰਦਰ ਪਾਣੀ ਦੀ ਕਮੀ ਹੋ ਜਾਏਗੀ ਤੇ ਫੇਰ ਅਸੀਂ ਹੋਸਪਿਟਲ
ਅਰੇ ਬੰਦੋਬਸ। ਦਿ ਅੰਦਰ ਮੈਂ ਉਹਨਾਂ ਨੂੰ ਕਿਹਾ, ਕਿਹਾ ਪਾਣੀ ਪੀਣ ਤੋਂ ਨਾ ਥੋੜੀ ਦੇ ਰੋਟੀ ਖਾਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਗਲਾਸ ਪੀ ਲਿਆ ਕਰੋ ਤੇ।
ਨਹੀਂ, ਤਾਂ ਅਸੀਂ ਤੇ ਨਾ ਇੱਕ ਤਾਂ ਸਵੇਰੇ ਉੱਠ ਕੇ ਸਭ ਤੋਂ ਪਹਿਲੇ ਉੱਠਦੇ ਨਾਲ ਹੀ ਬੰਦੇ ਨੂੰ ਇੱਕ ਗਲਾਸ ਪਾਣੀ ਪੀਣਾ ਚਾਹੀਦਾ ਫ ਪਾਣੀ ਚ ਤ ਸਵੇਰੇ ਉੱਠਦੇ ਨਾਲ ਤੇ, ਹਾਂ। ਸਵੇਰੇ ਪੀ ਮੈਂ ਤੇ ਪੀਣੀ ਆ, ਸਵੇਰੇ ਉੱਠਦੇ ਨਾਲ ਇੱਕ ਗਲਾਸ ਪਾਣੀ। ਓਸ ਤੋਂ ਬਾਦ ਈ ਅਸੀਂ ਕੰਮ ਕੁਮ ਫਰੈਸ਼ ਬਸ ਅਸੀਂ ਤਾ ਪਾਣੀ ਪੀਂਦੇ ਰਹਿਣੇ ਆ ਹੋਰ ਅਸੀਂ ਤਾਂ ਪਾਣੀ ਪੀਂਦੇ ਰਹਿਨੇ ਆ ਵੈਸੇ ਵੀ ਕਹਿੰਦੇ ਨੇ ਬੰਦੇ ਨੂੰ ਦਿਨ ਚ ਅੱਠ ਗਲਾਸ ਪਾਣੀ ਪੀਏ ਜਾ ਪਰ ਕੋਈ ਅੱਠ ਪੀ ਲੇਗਾ ਇੱਥੇ ਬੱਚੇ ਤਾਂ ਦੋ ਗਲਾਸ ਪਾਣੀ ਪੀਂਦੇ ਨੀ ਐ
ਹੋਰ ਕੀ ਬੱਚਿਆਂ ਨੂੰ ਬਾਰ ਵਾਰ ਦੇਣਾ ਪੈਂਦਾ ਹੁਣ ਮੈਂ ਆਪ ਜਦੋਂ ਸਕੂਲ ਦੀ ਛੁੱਟੀਆਂ ਨੀ ਪਈਆਂ ਸੀ ਨਾ ਸਕੂਲ ਪੜ੍ਹਾਂਨੀ ਆ ਮੈਂ ਤੇ ਤੁਆਨੂੰ ਪਤਾ ਕਿ ਮੈਂ ਤੇ ਆਪਣੀ ਹਰ ਪੀਰਡ ਤੇ ਬੱਚਿਆਂ ਨੂੰ ਕਹਿਣਾ ਮੈਂ ਕਿਆ ਦੇਖੋ ਇੱਕ ਤੇ ਆਪਣੀ ਬੋਤਲ ਰ ਖੋ ਆਪਣੇ ਕੋਲ ਪਾਣੀ ਦੀ ਤੇ ਮੈਂ ਕਿਆ ਹਰ ਪੀਰੀਅਡ ਤੇ ਥੋੜਾ ਥੋੜਾ ਪਾਣੀ ਪੀਣਾ ਮੈਂ ਯਾਦ ਖਾਦੀ ਰਹਿੰਦੀ ਸੀ। ਕਿਉਂਕਿ ਦੇਖੋ ਛੋਟੇ ਛੋਟੇ ਬੱਚੇ ਨੇ ਕੱਲ੍ਹ ਨੂੰ ਬੇਹੋਸ਼ ਹੋ ਗਏ ਫੇਰ ਸੋ ਦਿੱਤਾ ਨਾ ਬੜੀ ਦਿੱਕਤ ਏ ਬੱਚਿਆਂ ਚ ਅੱਜ ਕੱਲ੍ਹ ਬੱਚਿਆਂ ਅੰਦਰ ਕੀ ਕਹਿੰਦੇ ਸਟੋਮੇਟਾ ਐਨਾ ਨੀ ਹੈਗਾ।
ਬਿਲਕੁਲ ਆ। ਹੈ ਹੀ ਨੀ ਖਐ ਬੱਚੇ ਪਾਣੀ ਪੀਂਦੇ ਈ ਨੀ ਐ ਬਹੁਤ ਭੁੱਖ ਹੈ ਪਾਣੀ ਤੇ ਉਜ ਚੀਜ਼ਾਂ ਖਵਾ ਲੋ ਇਹਨਾਂ ਕੋਲ ਪਾਣੀ ਨੀ ਪੀਂਦੇ ਪਰ ਫੇਰ ਵੀ ਪਿਆਣਾ ਪੈਂਦਾ।
ਮੈਂ ਸਕੂਲ ਹੈਗੀ ਸੀ ਨਾ ਤੇ ਮੇਰੀ ਕਲਾਸ ਦੇ ਬੱਚੇ ਐ ਚੀਜਾ ਹੈ ਪਾਪੜ ਖਾਣ ਬਟ ਮੈਂ ਕਿਹਾ ਚਲੋ ਤੁਸੀਂ ਜੋ ਮੈਂ ਉਹਨਾਂ ਦੀ ਮੰਮੀਆਂ ਨੂੰ ਕਿਆਮੈਂ ਕਿਹਾ ਦੇਖੋ ਗਰਮੀ ਬੜੀਐ ਏਨਾ ਨੂੰ ਲੰਚ ਦਿਆ ਕਰੋ ਰੋਟੀ ਸੋਹਣੀ ਤਰ੍ਹਾਂ ਬਣਾ ਕੇ ਟਿਫਨ ਪੈਕ ਕਰਕੇ ਦਿਆ ਕਰੋ ਓ ਖਵਾਇਆ ਕਰੋ। ਐ ਨੀ ਮਨਾ ਨੀ ਕਰਦੇ। ਪਰ ਘਰ ਤੁਸੀਂ ਖਵਾਓ। ਸਕੂਲ ਚ ਨੀ ਫਿਰ ਦੇਖੋ ਕਿਸੇ ਦਾ ਪੇਟ ਦਰਦ ਕਿਸੇ ਦਾ ਕੀ ਦਰਦ ਮੈਂ ਕਿਆ ਫੇਰ ਏ ਤੁਆਨੂੰ ਤੰਗ ਕਰਦੇ ਨੇ ਘਰੇ ਪੇਰੈਂਟਸ ਨੂੰ ਫੋਨ ਕਰੋ ਮੈਂ ਕਿਆ ਰੋ ਰੋਜ਼ ਚੰਗਾ ਨੀ ਲੱਗਦਾ ਮੇਰੀ ਕਲਾਸ ਚ ਇੱਕ ਕੁੜੀ ਸੀ ਤੁਸੀਂ ਮੰਨੋਗੇ ਰੋਜ਼ ਢਿੱਡ ਦਰਦ ਓਨੇ ਰੋਜ਼ ਉੱਠ ਕੇ ਕਹਿਣਾ ਮੈਂ ਮੇਰਾ ਢਿੱਡ ਦਰਦ ਹੁੰਦਾ ਵਾ ਮੈਂ ਘਰ ਜਾਣਾ। ਫੇਰ ਮੈਂ ਓਦੀ ਮੰਮੀ ਨੂੰ ਇੱਕ ਵਾਰੀ ਪੁੱਛਿਆ ਮੈਂ ਕਿਆ ਏਨੂੰ ਦਿੱਕਤ ਕੀ ਏ ਕਹਿੰਦੀ ਮੁੜਦੀ ਨੀ ਗੀ। ਬਾਰ ਦਾ ਖਾਂਦੀ ਏ? ਮੈਂ ਮੈਗੀ ਖਾਣੀ ਐ ਮੈਂ ਚੌਮੀਨ ਖਾਣੀ ਐ ਮੈਂ ਬਰਗਰ ਖਾਣਾ ਕਹਿੰਦਾ ਰੋਟੀ ਖਾਂਦੀ ਨੀ ਐ। ਤੇ ਗਰਮੀ ਏਨੀ ਕੁ ਪੁੱਛੋ ਨਾ ਫਿਰ ਉੱਤੇ ਗਰਮੀ ਚ ਬੱਚਿਆਂ ਨੂੰ ਦਵਾਈਆਂ ਵੀ
ਦਵਾਈਆਂ ਵੀ ਖਵਾਣੀਆਂ ਪੈਂਦੀਆਂ। ਉਹ ਤਾਂ ਹੈ ਈ ਏ ਹੋਸਪਿਟਲ ਚੱਕਰ ਤਾਂ ਲੱਗਣ ਈ ਨਾ। ਅਗਰ ਐ ਖੁੱਲ ਕੇ ਪਾਣੀ ਪੀਣ ਕਹਿੰਦੇ ਨਾ ਪਾਣੀ ਸੋ ਬਿਮਾਰੀਆਂ ਦੂਰ ਕਰਦਾ।
ਅੱਛਾ ਹਾ ਏ ਪਾਣੀ ਬੜਾ ਜ਼ਰੂਰੀ ਹੈਗਾ ਮੈਂ ਓਹੀ ਬੱਚਿਆਂ ਨੂੰ ਛੋਟੇ ਤੇ ਤੁਸੀ ਆਦਤ ਪਾਓ ਥੋੜੀ ਥੋੜੀ ਦੇਰ ਬਾਦ ਪਾਣੀ ਪੀਂਦੇ ਰਹੋ ਥੋੜਾ ਥੋੜਾ ਜਾ ਤੇ ਇੱਕ ਤੇ ਦੇਖੋ ਪਾਣੀ ਪੀਣੇ ਮੈਂ ਕਹਿਣੀ ਆ ਮੈਂ ਓਕੁੜੀਆਂ ਨੂੰ ਕਹਿਣੀ ਆ ਮੈਂ ਆ ਗਲੋ ਵੀ ਬੜਾ ਸੋਹਣਾ ਆਦਾਂ ਫੇਸ ਤੇ ਕਹਿੰਦੇ ਨੇ ਫੇਸ ਤੁਆਡਾ ਅਲੱਗ ਹੀ ਕੇ ਚਮਕਦਾ ਅਗਰ ਤੁਸੀਂ ਪ੍ਰੋਪਰ ਪਾਣੀ ਪੀਓਗੇ ਹਾਈਡ੍ਰੇਟ ਰ
ਬਿਲਕੁਲ, ਪਾਣੀ ਨਾਲ ਸਕਿੰਨ ਵੀ ਬਹੁਤ ਸਹੀ ਰਹਿੰਦੀ ਹੈ ਨਾ ਤਾਂ ਕਰਕੇ ਪਾਣੀ ਨਾਲ ਸਕੂਨ ਟਾਈਟ ਜਿਹੜੀ ਮੈਂ ਟਾਪਿੰਗ ਹੋਣੀ ਨੇ ਜਿਹੜੀ ਮੈਂ ਤੁਹਾਨੂੰ ਕਹਿ ਰਈ ਨਾ ਸਵੇਰੇ ਉੱਠ ਕੇ ਪਾਣੀ ਪੀਓ ਉਦੇ ਨਾਲ ਸਕਿੰਨ ਸਾਫ਼ ਹੁੰਦੀ ਐ ਸਕਿੰਨ ਵੀ ਸਾਫ਼ ਹੁੰਦੀ ਪਈ ਏਦੇ ਚ
ਕੇੜਾ ਰੰਗ ਸੀ।
ਹਾਂਜੀ-ਹਾਂਜੀ-ਹਾਂਜੀ ਮੈਂ ਖਾਣਾ ਕੁਛ ਵੀ ਨੀ ਘਰ ਦੀ ਸਬਜ਼ੀਆਂ ਖਾਂਣੇ ਆ ਰੋਜ਼ ਰੋਜ਼।
ਨਈ ਮੈਂ ਇਹੀ ਕਹਿੰਦੀ ਸੀ ਮੈਂ ਕਿਆ ਤੁਸੀਂ ਦੇੇਖੋਗੇ ਧੋ ਕਿ ਤਾਂ ਦਾ ਰੰਗ ਸਭ ਚੀਜ਼ ਬੜਾ ਸਾਫ਼ ਹੋ ਗਿਆ ਮੈਂ ਕਿਆ ਨਾਲ ਤੁਸੀਂ ਬੜੇ ਸਾਫ਼ ਹੋ ਗੇ ਤੁਹਾਡੇ
ਹੂੰ ਹਾਂਜੀ ਨਹੀਂ ਬਸ ਇੱਥੇ ਹੀ ਕਹਿੰਦੇ ਨਾ ਪਾਣੀ ਪਾਣੀ ਦਾ ਫਰਕ ਪੈ ਜਾਂਦਾ।
ਹਾਂ ਇਹ ਤੇ ਹੈ ਹੁਣ ਜਦੋਂ ਦਾ ਵਿਆਹ ਹੋਇਆ ਤੁਹਾਡਾ ਵਿਆਹ ਫਿਰ ਦੂਰ ਹੈ। ਵੈਸੇ ਮੈਂ ਸੁਣਿਆ ਕਹਿੰਦੇ ਇਹ ਹੈ ਇੰਨੀ ਦੂਰ ਦੂਰ ਵਿਆਹ ਮਤਲਬ ਮਤਲਬ ਹੁੰਦਾ ਨਾ ਜਿਵੇਂ ਕਿ ਪਿੰਡ ਚ ਕਹਿੰਦੇ ਰੰਗ ਕਾਲਾ ਹੋ ਜਾਂਦਾ ਤੁਹਾਡਾ ਤੇ ਰੰਗ ਗੋਰਾ ਹੋ ਗਿਆ।
ਮੈਨੂੰ ਪਾਣੀ ਲੱਗ ਗਿਆ ਨਾ ਪਾਣੀ ਪਾ ਦਾ ਫ਼ਰਕ ਹੋ ਜਾਂਦਾ।
ਬਸ ਉਹੀ ਤੁਹਾਡੀ ਸਸਤਾ ਪਿਆਰ।
ਬਿਲਕੁਲ ਦੱਸ ਦੱਸ ਬਹੁਤ ਆ।
ਉਹ ਤਾਂ ਹੈ ਹੀ ਹਾਂ ਮੈਂ ਉਸ ਦਿਨ ਤੁਹਾਨੂੰ ਵੇਖਿਆ ਮੈਂ ਕਿਹਾ ਬੜੇ ਚਮਕਦੇ ਹੋ ਤੁਸੀਂ ਤੇ ਜਦੋਂ ਦਾ ਵਿਆਹ ਹੋਇਆ ਤਾਂ ਅਲੱਗ ਹੀ ਚਮਚਮ ਕਰਦੇ ਹੋ।
ਅੱਛਾ ਕੋਈ ਨਹੀਂ ਤੁਸੀ ਆਣਾ ਤੁਸੀਂ ਵੀ ਚੱਕਰ ਲਾਓ।
ਹਾਂ ਬਸ ਆਵਾਂਗੀ ਬਸ ਤੁਹਾਨੂੰ ਪਤਾ ਹੈ ਨਾ ਕੰਮਾਂ ਕਾਰਾਂ ਦੀ ਫੁਰਸਤ ਕਿੱਥੇ ਮਿਲਦੀ ਹੈ। ਹੁਣ ਗਰਮੀਆਂ ਦੀ ਛੁੱਟੀਆਂ ਚ ਵੇਲ ਹੋਈ ਹੈ ਹਾਂ। ਫੇਰ ਉਹ ਪਿਆਰ ਪਤਾ ਤੇ ਲੱਗਦਾ ਹੈ ਨ ਫਰ ਤੁਹਾਨੂੰ ਪਤਾ। ਤਾਂ ਕਿਵੇਂ ਲੰਘਦੀ ਹੈ ਛੁਟੀੀਆਂ ਗਰਮੀ ਚ ਕਿੱਥੇ ਜਾਏ ਬੰਦਾ। ਮੈਨੂੰ ਮੇਰੀ ਸਹੇਲੀ ਦਾ ਫੋਨ ਆਇਆ ਸੀ ਤੇ ਮੈਨੂੰ ਕਹਿੰਦੇ ਆਹ ਚੱਲਦੇ ਹਾਂ ਅਸੀਂ ਇੱਥੇ ਮੇਲਾ ਨੀ ਲੱਗਿਆ ਹੋਇਆ ਇੱਥੇ। ਤੇ ਪਿੱਛੇ ਪਈ ਆ ਹਾਂ ਮੈਂ ਹਾਂ ਉਸ। ਸਾਈਡ ਲੱਗਿਆ ਹੋਇਆ ਸਾਡੇ ਨੇੜੇ ਘਰ ਦੇ ਉੱਥੇ ਤੇ ਮੈਂ ਕਿਹਾ। ਕੀ ਕਹਿੰਦੇ ਨੇ ਮੈਂ ਮੈਂ ਕਿੱਥੇ ਜਾਵਾਂਗੀ ਮੈਂ ਕਿਹਾ ਮੇਰੇ ਕੋਲ ਨੀ ਗਰਮੀ। ਸੱਤ ਵਜੇ ਤੁਸੀਂ ਮੰਨੋ ਕਿੰਨੀ ਧੁੱਪ ਹੁੰਦੀ।
ਪਰ ਨਹੀ ਜਾਇਆ ਜਾਂਦਾ ਗਰਮੀ ਬਹੁਤ ਹੈ ਨੇ ਸ਼ਾਮੀ ਫਿਰਮ ਹੋ ਜਾਂਦਾ ਹੈ। ਦੱਸੋ ਜੀ।
ਹਾਂ ਬੱਚੇ ਜਾਂਦੇ ਰਾਤ ਦਾ ਸਹੀ ਰਹਿੰਦਾ ਫਿਰ ਰਾਤੀ ਨਾ ਮਨ ਨੀ ਕਰਦਾ ਜਾਣ। ਦਾ ਵੀ ਨਿਕਲਣ ਦਾ ਹੀ ਮਨ ਨੀ ਕਰਦਾ ਕਿ ਛੱਡੋ ਪਰੇ।
ਘਰੇ ਸ਼ਾਮੀ ਜਾਏ ਫਿਰ ਰਾਤੀ ਘਰ ਆਓ ਫਿਰ ਆ ਕੇ ਮ ਕੰਮ ਕੁਮ ਕਰੋ ਫਿਰ ਟੈਮ ਦਾ ਨ ਜਾਣ ਤੇ ਦਿਲ ਨ ਕਰਦਾ। ਹ ਹਾਂਜੀ ਹਾਂਜੀ ਚੰਗਾ ਚੰਗਾ ਜੀ।